ਹ
ਹੈਲੋ ਸਤਿ ਸ਼੍ਰੀ ਅਕਾਲ ਜੀ।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
ਹਾਂਜੀ-ਹਾਂਜੀ ਵਧੀਆ। ਤੁਸੀਂ ਦੱਸੋ ਤੁਸੀਂ ਠੀਕ ਹੋ?
ਹਾਂਜੀ ਵਧੀਆ ਜੀ।
ਹੋਰ ਕੀ ਕਰ ਰਹੇ ਸੀ?
ਬਸ ਬੈਠੇ ਸੀ ਗਰਮੀ ਪਈ ਹੋਈ ਏ ਬਹੁਤ।
ਅੱਛਾ ਹੋਰ ਲਾਓ ਕਦੀ ਚੱਕਰ, ਆਓ ਇੱਧਰ ਵੀ ਸਾਡੇ ਘਰ ਵੀ ਆ ਜਾਓ ਕਦੀ।
ਆਵਾਂਗੇ-ਆਵਾਂਗੇ ਤੁਸੀਂ ਆਓ ਨਾ ਪਹਿਲਾਂ ਤੁਸੀਂ ਆਓ।
ਮੈਂ ਤੇ ਆਈ ਸੀ ਪਿੰਛ ਇਨੀ ਗਰਮੀਆਂ ਚ ਮੈਂ ਰਹਿ ਕੇ ਨਹੀਂ ਗਈ ਸੀ ਤੁਹਾਡੇ ਘਰ ਦੋ-ਚਾਰ ਦਿਨ, ਹੁਣ ਤੁਸੀਂ ਲਾਓ ਚੱਕਰ ਬੱਚਿਆਂ ਨੂੰ ਲੈ ਕੇ ਆਓ ਨਾਲ।
ਬਸ ਆਵਾਂਗੇ, ਬੱਚੇ ਵੀ ਨਾਨੀ ਘਰ ਜਾਣਗੇ ਹੁਣ ਪਹਿਲੇ ਵੀ ਨਾਨੀ ਘਰ ਤੋਂ ਆਣਗੇ ਤਾਂ ਆਵਾਂਗੇ।
ਅੱਛਾ-ਅੱਛਾ ਠੀਕ ਹੈ, ਹੋਰ ਤਬੀਅਤ-ਤਬੂਅਤ ਠੀਕ ਹੈ ਸਾਰਿਆਂ ਦੀ।
ਹਾਂਜੀ-ਹਾਂਜੀ ਵਧੀਆ ਤਬੀਅਤ ਸਾਰਿਆਂ ਦੀ, ਤੁਸੀਂ ਦੱਸੋ ਉੱਧਰ ਘਰ-ਪਰਿਵਾਰ ਬੱਚੇ ਸਭ ਠੀਕ ਨੇ।
ਹਾਂਜੀ-ਹਾਂਜੀ ਸਭ ਠੀਕ ਨੇ, ਸਭ ਠੀਕ ਨੇ। ਔਰ ਕੀ ਖਾਧਾ ਸੀ ਮੈਂ ਤੇ ਕੁਛ ਨੀ ਬਸ ਹੁਣੇ ਸੌ ਕੇ ਉੱਠੀ ਸੀ। ਰੋਟੀ-ਰੁਟੀ ਖਾ ਕੇ ਦੁਪਹਿਰੇ ਸੋਈ ਸੀ, ਨਹੀਂ ਨਹੀਂ ਦੁਪਹਿਰੇ ਰੋਟੀ ਖਾ ਕੇ ਸੌ ਗਈ ਸੀ ਦੁਪਹਿਰੇ ਫਿਰ ਹੁਣ ਉੱਠੀ ਮੈਂ ਕਿਹਾ ਚਾਹ-ਚੂ ਬਣਾਵਾਂ ਦੇਵਾਂ ਸਾਰਿਆਂ ਨੂੰ ਚਾਹ ਧਾਧ ਪਾਪੜ-ਪੂਪੜ ਤਲਾਂ ਚਾਹ ਦੇ ਨਾਲ। ਬ
ਅੱਛਾ ਹਾਂ, ਪਾਪੜ ਵਧੀਆ ਲੱਗਦੇ ਨੇ ਚਾਹ ਨਾਲ। ਬਸ ਅਸੀਂ ਬੈਠੇ ਹੋਏ ਸੀ, ਹੋਰ ਕਰੀਏ ਕੀ ਵਿਲੇ ਬੈਠੇ ਹਾਂ।
ਅੱਛਾ-ਅੱਛਾ, ਘਰ ਬਣਾਏ ਸੀ ਅਸੀਂ ਪਾਪੜ ਨਾ ਚਾਵਲਾਂ ਦੇ। ਸਹੀ ਗੱਲ ਹੈ ਗਰਮੀ ਚ ਤਾਂ ਜਾਣ ਦਾ ਜੀਅ ਨੀ ਕਰਦਾ ਕਿਧਰੇ ਵੀ ਨਾ ਗਰਮੀ ਚਾਵਲਾਂ ਦੇ ਪਾਪੜ ਬਸ ਕੀ ਕਰਨਾ ਤੁਸੀਂ ਚਾਵਲ ਰੱਖਦੇ ਨੇ ਕੁੱਕਰ ਚ ਪਾ ਕੇ। ਉਹਨਾਂ ਤੇ ਨਮਕ ਪਾਨਾ ਏਂ। ਤੁਸੀਂ ਥੋੜਾ ਜਿਹਾ ਅਜਵੈਨ ਜੀਰਾ ਜੋ ਪਾਨੈ, ਤੁਸੀਂ ਪਾ ਦੋ। ਨਾਲੇ ਸੀਟੀ ਦਵਾ ਦੋ। ਉਹ ਪੂਰੇ ਘੁਲ ਜਣਗੇ ਅੱਛੀ ਤਰ੍ਹਾਂ ਜਦੋਂ ਪੰਜ-ਛੇ ਸੀਟੀਆਂ ਦਵਾ ਕੇ, ਫੇਰ ਉਹਨਾਂ ਨੂੰ ਇੱਕ ਪੰਨੀ 'ਚ ਪਾ ਲੋ ਤੇ ਬਣਾਈ ਜੋ ਓਦੇ ਨਾਲ-ਨਾਲ ਹਾਂਜੀ। ਆਪਾਂ ਤਾਂ ਐਵੇਂ ਹੀ ਬਣਾਨੇ ਆਂ, ਤੁਸੀਂ ਬਣਾਂਦੇ ਹੋ?
ਨਹੀਂ-ਨਹੀਂ ਅਸੀਂ ਤੇ ਬਾਜ਼ਾਰੋਂ ਹੀ ਲੈ ਕੇ ਆਨੇ ਆਂ, ਹੁਣੇ ਪਿੱਛੇ ਅੰਬਰਸਰ ਗਏ ਸੀ।
ਹਮ ਅੱਛਾ-ਅੱਛਾ ਆਪਾਂ ਵੀ ਗਏ ਸੀ ਪਿਛਲੇ ਸਾਲ ਅੰਬਰਸਰ ਨਾ। ਆਪਾਂ ਵੀ ਉੱਧਰੋਂ ਲੈ ਕੇ ਆਏ ਸੀ ਪਾਪੜ, ਸਵਾਦ ਲੱਗਦੇ ਨੇ ਅੰਬਰਸਰ ਦੇ ਪਾਪੜ ਪਰ ਬੜੇ ਮਸ਼ਹੂਰ ਨੇ।
ਹਮ, ਘੁੰਮਣ ਜਾਓ ਨਾ ਤੇ ਉੱਥੇ ਵੜੀਆਂ ਵਗੈਰਾ ਬਹੁਤ ਵਧੀਆ ਨੇ ਉੱਥੇ।
ਹਾਂਜੀ-ਹਾਂਜੀ, ਹੋਰ ਸਾਡੇ ਵਾਸਤੇ ਕੀ ਲਿਆਏ ਓ ਉੱਧਰੋਂ ਤੁਸੀਂ।
ਬਸ ਕੁੱਝ ਵੀ ਨੀ ਹਲੇੇ ਤੇ ਗਏ ਨੀ ਗਰਮੀਆਂ 'ਚ ਕਿਧਰੇ ਵੀ। ਬਸ ਸੋਚ ਰਹੇ ਸੀ ਮਨਾਲੀ-ਮਨੂਲੀ ਕਿੱਧਰੇ ਚਲੀਏ। ਦੇਖਦੇ ਆਂ, ਕਿੱਧਰ ਦਾ ਬਣਦਾ ਪ੍ਰੋਗਰਾਮ।
ਹਾਂ ਮਨਾਲੀ ਵੀ ਠੀਕ ਹੈ, ਪਰ ਐ ਛੁੱਟੀਆਂ 'ਚ ਨਾ ਮਨਾਲੀ ਜਾਣ ਦਾ ਮੈਂ ਤੁਹਾਨੂੰ ਦੱਸਾਂ ਕੋਈ ਫਾਇਦਾ ਨੀ ਹੈ। ਕਿਉਂਕਿ ਛੁੱਟੀਆਂ 'ਚ ਤੇ ਨਾ ਰਸ਼ ਬੜਾ ਹੁੰਦਾ, ਜਾਮ ਹੀ ਬੜਾ ਹੁੰਦਾ, ਕਿਉਂਕਿ ਸਾਰੇ ਆਏ ਹੁੰ ਦੇ ਨੇ, ਇਸ ਕਰਕੇ ਤੇ ਜਾਣ ਦਾ ਫਾਇਦਾ ਨੀ ਮਨਾਲੀ ਤੁਸੀਂ ਵੈਸ਼ਨੂੰ ਦਰਬਾਰ ਚੱਲ ਜੋ ਮੈਂ ਕਹਿ ਰਹੀ ਹਾਂ ਉੱਧਰ ਵੀ ਰਸ਼ ਹੁੰਦਾ ਹੈ ਪਰ ਮਨਾਲੀ ਤੋਂ ਜ਼ਿਆਦਾ ਤੁਹਾਨੂੰ ਨਜ਼ਾਰਾ ਮਿਲੇਗਾ ਉੱਥੇ।
ਹਮ-ਹਮ ਮੈਂ ਸੁਣਿਆ ਸੀ ਬੱਚੇ ਵੀ ਗਏ ਪਿੱਛੇ ਨਾ ਇੱਧਰ ਪੜੋਸ ਦੇ, ਉਹ ਵੀ ਦੱਸ ਚੇ ਕਹਿੰਦੇ ਵੈਸ਼ਨੋ ਦਰਬਾਰ ਬੜਾ ਵਧੀਆ ਨਜ਼ਾਰਾ ਆਇਆ ਹੈ।
ਹਾਂਜੀ ਹਾਂਜੀ ਹਾਂਜੀ।
ਕੋਈ ਨੀ ਜੇ ਮਾਤਾ ਰਾਣੀ ਦਾ ਬੁਲਾਵਾ ਆਇਆ ਤਾਂ ਹੀ ਜਾਵਾਂਗੇ, ਬਿਨਾਂ ਬੁਲਾਵੇ ਦੇ ਤੇ ਜਾ ਨਹੀਂ ਸਕਦੇ।
ਹਾਂਜੀ ਉਹ 'ਤੇ ਹੈ ਹੀ ਉਹ 'ਤੇ ਹੈ ਹੀ। ਹੋਰ ਦੱਸੋ, ਸਭ ਠੀਕ ਘਰ-ਬਾਹਰ? ਕੁਛ ਨੀ ਅਸੀਂ ਅੱਜ ਕੜੀ-ਚੌਲ ਬਣਾਏ ਸੀ ਨਾਲ ਭਰਤਾ ਬਣਾ ਲਿਆ ਸੀ।
ਅੱਛਾ-ਅੱਛਾ ਅਸੀਂ ਵੀ ਕੜੀ ਚਾਵਲ ਬਣਾਏ ਸੀ ਅੱਜ ਤੇ।
ਅੱਛਾ ਤੁਸੀਂ ਕਿਵੇਂ ਬਨਾਂਦੇ ਹੋ ਕੜੀ ਚਾਵਲ?
ਬਸ ਖ ਚ ਵਲ ਅ ਰੋਟ ਰੋਟੀ ਵਾਲੀ ਲਾਈ ਹੋਈ ਉਹੀ ਆ ਜਾਂਦੀ ਹੈ ਤੇ ਅ ਤੇ ਰੋਟੀ ਵਾਲੀ ਲਾਈ ਹੋਈ। ਕੜੀ ਚਾ ਵੱਲੋਂ ਵੀ ਬਣਾ ਜਾਂਦੀ ਹੈ।
ਅੱਛਾ। ਰੋਟੀ ਵੀ ਲਾਈ ਹੋਏ ਤੁਸੀਂ ਕੀ ਗੱਲ ਤੁਹਾਡੀ ਤਬ ਏਤ ਨੀ ਠੀਕ ਹੈ? ਤਬੀਅਤ ਠੀਕ ਹੈ ਤੁਹਾਡੀ ਰੋਟੀ ਨ ਲਾਈ ਆ?
ਨਹੀਂ ਨਹੀਂ ਠੀਕ ਫਿਰ ਕੰ ਦਿੱਕਤਰ ਰ। ਹਮ ਹਮ ਛੋਟੇ ਬੱਚੇ ਨਾਲ ਸਾਰਾ ਦਿਨ ਐਵੇਂ ਲੰਘ ਜਾਂਦਾ ਤੇ ਪਤਾ ਨੀ ਲੱਗਦਾ ਹ। ਫਿਰ ਇਹ ਕਹਿੰਦੇ ਕੋਈ ਨੀ ਤੂੰ ਰੋਟੀ ਵਾਲੀ ਵ ਲੈ। ਹਾਂ ਗੁੜੀਆਂ ਠੀਕ ਹੈ ਗੁੜੀ ਕੀਤੀ ਨਾਨਕੀ ਆਈ ਵੀ ਹੈ। ਨਾਨਾ ਨਾਨੀ ਹਾਂਜੀ-ਹਾਂਜੀ।
ਹੋਰ ਬਾਕੀ ਸਾਹਿਬ ਕਿਨ ਮਹੀਨੇ ਦੀ ਹੋ ਗਈ ਹੈ ਤੁਹਾਡੀ। ਹਾਂਜੀ-ਹਾਂਜੀ। ਠੀਕ ਹੈ, ਸੁੱਤੇ ਹੋਏ ਨੇ। ਤਿੰਨ ਮਹੀਨੇ ਦੀ ਹੋ ਗਈ, ਬੋਲਣ ਲੱਗ ਗਈ ਹੈ ਥੋੜ੍ਹਾ ਬਹੁਤਾ।
ਹਾਂ ਹੁਆਰੇ ਤੇ ਭਰਦੀ ਆ ਹੁ ਹਾਂ ਤੇ ਕਰਦੀ ਐ। ਹਾਂਜੀ-ਹਾਂਜੀ ਹੁੰਗਾਰੇ ਤੇ ਭਰਦੀ ਹੈ, ਹੂੰ ਹਾਂ ਤੇ ਕਰਦੀ ਹੈ।
ਹਾਂ ਐਕਟਿਵ ਹੋ ਗਈ ਹੋਣੀ ਹੁਣ ਤੇ ਥੋੜੀ ਬਹੁਤੀ।
ਹਾਂ ਹੁਣ ਤੇ ਬਥੇਰੀ ਐਕਟਿਵ ਹੈ ਥੋੜ੍ਹੀ ਬਹੁਤੀ ਵੀ ਨੀ ਬਥੇਰੀ ਐਕਟਿਵ ਹੈ। ਬਿਲਕੁਲ-ਬਿਲ
ਹਮ ਮੈਂ ਵਧੀਆ ਦੇਖਦੀ ਰਹਿੰਦੀ ਹਾਂ ਮੈਂ ਨਾ ਤੁਸੀ ੳਦੀ ਸਟੋਰੀ ਸਟੂਰੀ ਲਾਉਦੇ ਹੋ ਤੁਸੀਂ ਮੈਂ ਦੇਖਦੀ ਰਹਿੰਦੀ ਆ।
ਨੱਚਦੀ ਰਹਿੰਦੀ ਹੈ ਹੁਣ ਤਾਂ ਹੁਣ ਕੁਛ ਹਾਂ ਨਾਨਾ- ਨਾਨੀ ਨਾਲ ਲੱਗੀ ਰਹਦੀ ਨਾਨੀ ਨਾਲ ਵਧੀਆ ਲੱਗੀ ਰਹਿੰਦੀ ਏ।
ਲਾਓ ਕਦੀ ਮੈਂ ਕਿਹਾ ਉਹਨੂੰ ਲੈ ਕੇ ਆਓ ਚੱਕਰ ਲਗਾਓ। ਮੈਂ ਕਿਹਾ ਫੇ ਮੈਂ ਆਈ ਸੀ ਤੁਸੀਂ ਆਣਾ ਹੁਣ ਅੱਜ ਵਾਰੀ ਆ ਮੈਂ ਕਿੰਨੀ ਵਾਰੀ ਆਵਾਂ। ਹੁਣ ਤੁਹਾਡੀ ਵਾਰੀ ਆ ਆਂਨਦੀ।
ਕੋਈ ਨੀ ਕੋਈ ਨੀ ਆਵਾਂਗੇ ਪੱਕਾ ਆਵਾਂਗੇ ਜੀ। ਹਾਂ ਬਸ ਲਾਵਾਂਗੇ ਹੋਰ ਦੱਸੋ? ਸਬਜ਼ੀ ਸੁਬਜ਼ੀ ਕੀ ਬ ਫਿਰ ਸ਼ਾਮਂ
ਬਣਾਉਣਾ।
ਹਾਂਜੀ।
ਅਸੀਂ ਤੇ ਸਾਨੂੰ ਸੋਚ ਰਹੇ ਹਾਂ ਤੁਸੀਂ ਕੀ ਬਣਾਣਾ ਐ ਸ਼ਾਮੀ ਤੁਸੀਂ ਸੋਚਿਆ ਕੁਛ ਬਣਾਉਣ ਦਾ।
ਮਟਰ ਪਨੀਰ ਸੋਚ ਰਹਾ ਹਾਂਜੀ ਨੀ ਮਟਰ ਪਨੀਰ ਬਣਾ ਲੈਂਦੇ ਆ ਹਨਾ।
ਹਮ-ਹਮ ਮਟਰ ਪਨੀਰ ਵੀ ਸਵਾਦ ਲੱਗਦਾ ਐ। ਹਮ ਹੋਰ-ਹੋਰ ਸੁਣਾ ਸੁਣਾਦੋ ਕੋਈ ਨਵੀਂ ਤਾਜੀ।
ਬ ਟਾਈਮ ਪਾਸ
ਹ ਹਾਂਜੀ-ਹਾਂਜੀ।
ਬੱਚੇ ਕੀ ਕਰ ਰਹੇ ਤੁਹਾਡੇ।
ਉਹ ਠੀਕ ਨੇ। ਕੁਛ ਨੀ ਸੁ ਰੋਟੀ ਘਰ ਹੀ ਬਣਾਵਾਂਗੀ। ਚਾਹ ਚੂ ਬਣਾਵਾਂਗੀ ਤੇ ਉਹਨਾ ਨੂੰ ਉਠਾਵਾਂਗੀ ਚਾਹ ਪੀਣਗੇ ਕੋਈ ਕਹਿ ਰਿਹਾ ਮਹਿੰਗੀ। ਮਿਲਕ ਸ਼ੇਕ ਪੀਣਾ ਐ। ਉਹਨੂੰ ਮੈਂਗੋ ਸ਼ੇਕ ਬਣਾ ਕੇ ਦਵਾਂਗੀ, ਕਿਸੇ ਨੇ ਕੌਫੀ ਪੀਣੀ ਬੱਚਿਆਂ ਦਾ ਤੁਹਾਨੂੰ ਪਤਾ ਹੀ ਹੈ। ਸਾਰਿਆਂ ਦੀ ਆਪਣੀ-ਆਪਣੀ ਡਿਮਾਂਡ ਨੇ ਉਹਨਾਂ ਦੀ ਡਿਮਾਂਡ ਹੀ ਪੂਰੀ ਕਰਦੇ ਰੋ ਛੁੱਟੀਆਂ ਚ ਕਦੀ ਇਹ ਖਾਣਾ ਕਦੀ ਉਹ ਖਾਣਾ
ਬਿਲਕੁਲ ਬਿਲਕੁਲ। ਬਸ ਬੈਠੇ ਸੀ।
ਹੋਰ, ਕੋਈ ਨਵੀਂ ਤਾਜ਼ੀ?
ਬਸ ਨਵੀਂ ਤਾਜ਼ੀ ਇਹੀ ਐ ਕਿ ਆਰਾਮ ਨਾਲ ਬੈਠੇ।
ਹੂੰ ਹੂੰ, ਜਾਣਾ ਨੀ ਤੁਸੀਂ ਕਿੱਧਰ ਘੁੰਮਣ ਸ਼ਾਮੀ ਸ਼ਾਮੀ ਜਾਂਦੇ ਨੀ ਬੱ ਚਿਆਂ ਨੂੰ ਕੇ ਲੈ ਗਏ ਘੁਮਾਣ?
ਸ਼ਾਮੀ ਤੇ ਨੀ ਜਾਂਦੇ ਅਸੀਂ, ਸੈਰ ਕਰਨ ਜਾਂਦੇ ਆ ਰਾਤੀਂ। ਤੇ ਪੜੋਸ ਦੇ ਬੰਦੇ ਹੈਗੇ ਸਾਡੇ ਦੋ ਤਿੰਨ ਉਹਨਾਂ ਨਾਲ ਜਾਣੇ ਆ।
ਹਾਂਜੀ। ਅੱਛਾ ਅੱਛਾ ਸੈਰ ਕਰਨ ਜਾ, ਠੀਕ ਐ ਠੀਕ ਸੈਰ ਵੀ ਬੜੀ
ਜਾਂ ਰਾਤੀ ਇਹਦੇ ਪਾਪਾ ਆਂਦੇ ਗੁੜੀਆਂ ਦੇ ਤੇ ਅਸੀਂ ਗੱਡੀ ਚ ਗੁੜੀਆਂ ਕੋ ਗੁਮਾਣ ਲੈ ਕੇ ਜਾਣੇ ਆ।
ਅੱਛਾ ਜੀ ਘੁੰਮਣ ਦਾ ਚਾਅ ਪੈ ਗਿਆ ਉਹਨੂੰ ਹੈ, ਹੁਣੇ ਤੋਂ ਈ।
ਬਹੁਤ। ਹਾਂ ਬਹੁਤ ਉਹ ਜਾਂਦੀ ਬਿਨਾਂ ਤੋਂ ਬਿਨਾਂ ਘੁੰਮੇ ਤਾਂ ਸੋ ਸੌਦੀ ਨੀ ਉਹ।
ਅੱਛਾ ਜੀ, ਫਿਰ ਤੁਹਾਡੀ ਡਿਊਟੀ ਹੋ ਗਈ ਹੋਰ। ਰਾਤ ਦੀ ਉਹਨੂੰ ਘੁਮਾਣ ਦੀ, ਹੂੰ। ਹੁਣ ਆਦਤ ਹੋ ਗਈ ਹੁਣੀ ਨਾ ਹੁਣ ਘੁੰਮਣ ਦੀ ਰੋਜ਼ ਰਾਤੀ ਟਾਈਮ
ਹਾਂਜੀ ਹਾਂਜੀ।
ਹਾਂਜੀ ਹਾਂਜੀ, ਨਹੀਂ ਚਲ ਛੇ ਮਹੀਨੇ ਥੋੜ੍ਹਾ ਉਹ ਸੈੱਟ ਹੋ ਜਾਏਗੀ ਹਜੇ ਛੋਟੀ ਆ ਨਾ। ਛੇ ਮਹੀਨੇ ਤੱਕ ਆਪਣੇ ਆਪ ਸੈਟਿੰਗ ਬਹਿ ਜਾਂਦੀ ਆ ਬੱਚੇ ਦੀ। ਹੂੰ, ਆਵਾਂਗੀ ਮੈਂ ਵੀ ਗੁਡੀਆਂ ਨੂੰ ਮਿਲਣ। ਸੋਚ ਰਹੀ ਸੀ ਆਵਾਂਗੀ, ਉਹਨੂੰ ਮਿਲਣ।
ਕੋਈ ਨੀ ਜਦ ਮਰਜ਼ੀ ਆਓ ਤੁਹਾਡਾ ਆਪਣਾ ਘਰ ਏ।
ਹਾਂਜੀ ਹਾਂਜੀ।
ਜਦ ਮਰਜ਼ੀ ਆਓ ਤੁਹਾਡਾ ਆਪਣਾ ਘਰ ਐ।
ਦੇਖਦੀ ਹਾਂ ਸੰਡੇ ਨੂੰ ਚੱਕਰ ਲਾਣੀ ਆ ਉੱਧਰ ਨਾ ਮੈਂ ਵੀ ਤੁਹਾਡੇ।
ਹੂੰ, ਹਾਂ ਹਾਂ ਜਦ ਮਰਜ਼ੀ ਆਓ ਤੁਹਾਡਾ ਆਪਣਾ ਘਰ ਐ।
ਹਾਂਜੀ ਹਾਂਜੀ।
ਹੋਰ ਬਸ ਵਧੀਆ। ਬੱਚੇ ਕਿਹੜੀ ਕਿਹੜੀ ਕਲਾਸ ਚ ਆ ਗਏ ਨੇ?
ਮੇਰੇ ਬੱਚੇ ਇੱਕ ਸਿਕਸ ਕਲਾਸ ਚ, ਇੱਕ ਹੋ ਗਏ ਨੇ ਟੈਂਥ ਚ। ਉਹਦੇ ਤੇ ਬੋਰਡ ਦੀ ਤਿਆਰੀ ਦੇ ਵਿੱਚ ਲੱਗੇ ਹੋਏ ਨੇ। ਪੜ੍ਹਾਈ ਚ ਠੀਕ ਨੇ। ਬਸ ਐ ਕਦੀ ਕਦੀ ਆਪਸ ਚ, ਤੁਹਾਨੂੰ ਪਤਾ ਹੀ ਹੈਗਾ।
ਬਿਲਕੁਲ ਬਿਲਕੁਲ, ਬੱਚਿਆਂ ਦਾ ਤਾਂ ਐਦਾਂ ਈ ਐ ਫਿਰ।
ਹਾਂ ਕੋਈ ਨੀ ਮੈਂ ਤਾਂ ਪੜ੍ਹਾ ਦਿੰਨੀ ਆ, ਆਪੇ ਹੀ ਪੜ੍ਹਾ ਦਿੰਨੀ ਆ, ਮੈਂ ਕੋਈ ਟਿਊਸ਼ਨਾਂ ਟਿਊਸ਼ਨਾਂ ਨਹੀਂ ਭੇਜਦੀ, ਆਪੇ ਮੈਂ ਕਿਹਾ ਘਰੇ ਪੜ੍ਹਾ ਦਿੰਨੀ ਆ ਮੈਂ।
ਟਿਊਸ਼ਨ ਵਾਲੀਆਂ ਪੜਾਂਦੀ ਵੀ ਨੀ ਚੱਜ ਨਾਲ। ਉਹ ਨਾਲ ਨਾਲ ਆਪਣੇ ਕੰਮ ਕਰਦੀ ਰਹਿੰਦੀ, ਕੋਈ ਸਬਜ਼ੀਆਂ ਕੱਟਦੀ ਰਹਿੰਦੀਆਂ ਨੇ।
ਹੋਰ, ਕਈ ਕਈ ਹੁੰਦੀਆਂ ਨੇ ਬਸ ਫਿਰ ਅਹ ਪੈਸੇ ਵੀ ਅੱਜ ਕੱਲ੍ਹ ਜ਼ਿਆਦਾ ਹੋ ਗਏ ਨੇ ਨਾ, ਇੱਕ-ਇੱਕ ਸਬਜੈਕਟ ਦੇ ਹਜ਼ਾਰ ਹਜ਼ਾਰ ਪੰਦਰਾਂ ਪੰਦਰਾਂ ਸੌ ਰੁਪਏ ਹੋ ਗਏ ਨੇ ਲੈ ਕੇ ਆਪੇ ਹੀ ਪੜ੍ਹਾ ਦਿੰਦੇ ਹਾਂ ਫਿਰ। ਚਲੋ ਮੈਂ ਕਰਾਂਗੇ